ਹਾਂਜੀ ਭਾਬੀ ਸਸਰਿਆਕਾਲ।
ਸਸੀਕਾਲ ਜੀ ਹੋਰ ਠੀਕ-ਠਾਕ ਪੁੱਤਰ
ਹਾਂਜੀ-ਹਾਂਜੀ ਤੁਸੀਂ ਸੁਣਾਓ?
ਮੈਂ ਵੀ ਵਧੀਆ ਹੋਰ ਕੀ ਕਰ ਰੇ ਸੀ।
ਬਸ ਮੈਂ ਖਾਨਾ ਖਾ ਕੇ ਹਜੇ ਫ੍ਰੀ ਹੋਈ ਆਂ। ਮੈਂ ਕਿਹਾ ਚਲੋ ਕਰੀਏ ਗੱਲੇ ਬਾਤ ਬੜੇ ਦਿਨ ਹੋ ਗੇ
ਹਾਂ ਬੜਾ, ਹਾਂ ਬਸ ਟਾਈਮ ਹੀ ਨਹੀਂ ਲੱਗਦਾ ਪੁੱਤਰ ਦਿਨ ਵੀ ਗਰਮੀ ਬੀਜੀ ਤੇ ਨੀ ਹੋਈ ਤਾਂ ਗਰਮੀ ਬਹੁਤ ਹੋਈ ਹੋਈ ਐ। ਮਸਾ ਈ ਦਿਨ ਦਾ ਘ ਘਰ ਦਾ ਕੰਮ ਨਿਪਟਾਈਏ ਫੇਰ ਉਹੀ ਆ ਬੱਚਿਆਂ ਨਾਲ ਲੱਗ ਜਾਈਏ, ਆਹ ਕਰ ਲੋ, ਉਹ ਕਰ ਲੋ, ਬਸ ਆਹੀ ਰਹਿੰਦਾ।
ਸਈ ਗੱਲ ਏ ਪਤਾ ਨੀ ਚੱਲਦਾ ਅੱਜ ਕੱਲ ਟਾਈਮ ਦਾ ਨਾ ਸਮੇਂ ਦਾ ਘਰ ਦੇ ਕੰਮ ਚ ਨਿਕਲ ਜਾਂਦੈ।
ਹਾਂ ਬਸ ਆਹੀ ਚੱਲਦਾ ਰਹਿੰਦੈ, ਘਰ ਦੀ ਡੇਲੀ ਰੂਟੀਨ ਆਹੀ ਘਰ-ਘਰ ਐ ਕਰ ਲੋ, ਉਹ ਕਰ ਲੋ, ਕੱਪੜੇ ਧੋ ਲੋ, ਰੋਟੀ ਪਾ ਲੋ, ਐ ਕਰ ਲੋ।
ਸਈ ਗੱਲ ਐ ਹੋਰ ਸੁਣਾਓ?
ਟਾਈਮ ਨੀ ਨਿਕਲਦਾ ਬਿਲਕੁਲ ਵੀ, ਆਪਣੇ ਵਾਸਤੇ ਤਾਂ ਟਾਈਮ ਕੱਢਣਾ ਪੈਂਦੈ। ਅੱਗੇ ਬੱਚੇ ਆਖਦੇ ਐ ਮੰਮੀ ਕੀ ਕਰਦੇ ਰਹਿੰਦੇ ਓ ਸਾਰਾ ਦਿਨ, ਮੈਂ ਕਿਹਾ ਤੁਸੀਂ ਇੱਕ ਦਿਨ ਘਰ ਸਾਂਭ ਕੇ ਦੇਖੋ, ਤੁਹਾਨੂੰ ਪਤਾ ਲੱਗੇ ਕੀ ਕਰਨੇ ਆਂ।
ਸਈ-ਸਈ ਗੱਲ ਐ, ਏਦਾਂ ਹੀ ਕਹਿੰਦੇ ਨੇ, ਸਾਰੇ ਹੀ ਏਦਾਂ ਕਹਿੰਦੇ ਨੇ।
ਆਹੋ ਸਵੇਰ ਦੇ ਲੱਗੇ ਰਾਤੀ ਤੱਕ ਲੱਗੇ ਰਹੋ।
ਸਈ ਗੱਲ ਕਰਦੇ ਕੀ ਓ ਪੂਰਾ ਦਿਨ
ਆ ਕਰਦੇ ਕੀ ਓ? ਸਵੇਰੇ ਛੇ ਵਜੇ ਤੋਂ ਲੈ-ਲੈ ਕੇ ਰਾਤੀ ਬਾਰਾਂ ਵਜੇ ਤੱਕ ਡਿਊਟੀ ਦੋ ਫੇਰ ਕਹਿੰਦੇ ਕਰਦੇ ਕੀ ਓ ਤੁਸੀਂ ਸਾ
ਸਾਰੇ ਘਰ ਦਾ ਇਹੀ ਹਾਲ ਐਗਾ।
ਆਪਣੇ ਵਾਸਤੇ ਤਾਂ ਟਾਈਮ ਕੱਢਣਾ ਬਹੁਤ ਮੁਸ਼ਕਿਲ
ਬਹੁਤ ਮੁਸ਼ਕਿਲ ਮਿਲਦਾ ਈ ਨੀ ਟਾਈਮ ਕਿਤੇ ਮਿਲਦਾ ਅੱਜ ਕੱਲ ਆਪਣੇ ਵਾਸਤੇ ਤਾਂ ਬਹੁਤ ਮੁਸ਼ਕਿਲ ਮਿਲਦੈ।
ਮਾੜਾ ਮੋਟਾ ਮੈਨੂੰ ਥੋੜਾ ਜਿਹਾ ਸੀ ਮਿਊਜਿਕ ਵਗੈਰਾ ਸੁਣਨ ਦਾ ਉਹੀ ਬੱਚੇ ਜਦੋਂ ਮੈਂ ਜਿੱਦਾਂ ਲਾ ਦਿੰਨੀ ਆ। ਉਹੀ ਕਹਿੰਦੇ ਮੰਮੀ ਜਦ ਦੇਖੋ ਗਾਣੇ ਸੁਣਦੀ ਰਹਿੰਦੀ ਮੈਂ ਕਿਹਾ ਹਾਂ ਮੇਰਾ ਜਦੋਂ ਕਦੀ ਮੂਡ ਅਪਸੈਟ ਹੋਏ ਨਾ, ਮੈਂ ਤੇ ਗਾਣੇ ਮਿਊਜਿਕ
ਸਈ ਗੱਲ ਬੜਾ ਰਿਲੈਕਸ ਜਿਹਾ ਮਿਲਦੈ ਮੈਂ ਵੀ
ਜ਼ਿਆਦਾ। ਮੈਨੂੰ ਤੇ ਨਾ ਮਤਲਬ ਹਰ ਗੱਲ ਵਿੱਚ ਜਿੱਦਾਂ ਕੋਈ ਗੱਲ ਘਰ ਵਿੱਚ ਵੀ ਕੋਈ ਗੱਲ ਹੋ ਗਈ। ਕੋਈ ਬੱਚਿਆਂ ਨਾਲ ਕੋਈ ਤੇਰੇ ਅੰਕਲ ਨਾਲ ਤਾਂ ਹੀ ਮੈਂ ਤੇ ਆਪਣਾ ਮਿਊਜਿਕ ਸੁਣਨੀ ਆਪਣਾ ਮੂਡ ਅਪਸੈੱਟ ਨੂੰ ਠੀਕ ਕਰ ਲੈਂਦੀ ਹਾਂ
ਬੜਾ ਫਰਕ ਪੈਂਦਾ ਉਹਦੇ ਨਾਲ ਵੀ। ਮੈਂ ਵੀ ਜਦੋਂ ਨਹੀਂ ਮਨ ਹੁੰਦਾ ਨਾ ਕੁੱਝ ਕਰਨ ਦਾ ਮਿਊਜ਼ਿਕ ਸੁਣ ਲੈਂਦੇ ਆ ਬੜਾ ਰਿਲੈਕਸ ਹੀ ਜਾਂਦਾ ਮਾਇੰਡ ਇਹਦੇ ਨਾਲ
ਬਹੁਤ ਜ਼ਿਆਦਾ। ਮਤਲਬ ਇੱਕਦਮ ਸਾਰਾ ਡਿਪਰੈਸ਼ਨ ਕੀ ਥਕਾਵਟ ਕੀ ਸਭ ਦੂਰ ਹੋ ਜਾਂਦੀ ਏ।
ਹਾਂਜੀ -ਹਾਂਜੀ। ਇਹ ਸਹੀ ਗੱਲ ਹੈ ਸਹੀ।
ਜਿਦ੍ਹਾ - ਅ - ਕੋਈ ਅਗਰ ਸੈਡ ਸਾਂਗ ਸੁਣਨ ਦਾ ਮਨ ਹੈ। ਸੈਡ ਸਾਂਗ ਸੁਣ ਲਓ ਅਗਰ ਰੋਮਾਂਟਿਕ ਸੁਣਨ ਦਾ ਦਿਲ ਹੈ। ਤੇ ਰੋਮਾਂਟਿਕ ਸੁਣ ਲੋ ਬਹੁਤ ਮੂਡ ਦੇ ਉੱਪਰ ਹੁੰਦਾ ਕਿ ਬਈ ਕਿੱਦਾਂ ਦਾ ਦਿਲ ਹੈ
ਸਹੀ ਗੱਲ ਹੈ।
ਉਹ ਬੱਚੇ ਲਾ ਦਿੰਦੀ ਆ। ਬੱਚੇ ਉਹੀ ਮਜ਼ਾਕ ਬਣਾਉਂਦੇ ਐ। ਜਦੋਂ ਦੇਖਲੋ ਮੰਮੀ ਨੂੰ ਤੇ ਮਿਊਜਿਕ ਮੈਂ ਕਿਹਾ। ਮੈਂ ਮਿਊਜਿਕ ਮੇਰੀ ਜਾਨ ਹੈ ਬਈ। ਮੈਂ ਮਿਊਜਿਕ ਤੋਂ ਬਿਨਾਂ
ਸਭ ਦਾ ਆਪਣਾ -ਆਪਣਾ ਇੰਟਰਸਟ ਹੁੰਦਾ ਕਿਸੇ ਚੀਜ਼ ਚ ਹਨਾ
ਪਤਾ ਕੀ ਏ। ਇੱਕ ਤਾਂ ਕੰਮ ਜਲਦੀ ਨਿਬਟ ਜਾਂਦਾ। ਜਿੱਦਾਂ ਮੈਂ ਸਫ਼ਾਈ ਕਰਨੀ ਆ ਨਾ ਤਾਂ ਵੀ ਮੈਂ ਮਿਊਜਿਕ ਲਾ ਦਿੰਦੀ ਹਾਂ
ਆਹੋ। ਪਤਾ ਨੀ। ਕਿੱਦਾਂ ਸਹੀ ਗੱਲ ਮੈਂ ਵੀ ਫ -ਲਾ ਕੇ ਫਟਾਫਟ ਕੰਮ ਹੋ ਕੰਮ ਵੀ ਹੋ ਜਾਂਦਾ। ਨਾਲੇ ਟਾਈਮ ਦਾ ਵੀ ਪਤਾਂ ਨੀ ਚਲਦਾ
ਟਾਈਮ ਦਾ ਵੀ ਨਹੀਂ ਪਤਾ ਲੱਗਦਾ। ਨਾਲੇ ਥੋੜ੍ਹਾ ਜਿਹਾ ਮੂਡ ਵੀ ਠੀਕ ਹੋ ਜਾਂਦਾ ਜਦ ਕਦੀ ਲਾਈਟ ਟ ਲੁਇਟ ਚਲੀ ਜਾ ਤੇ ਤਾਂ ਬੜੀ ਦਿੱਕਤ ਹੁੰਦੀ ਹੈ। ਫਿਰ ਬੰਦਾ ਸੋਚਦਾ ਲਾਈਟ ਆਏ। ਤਾਂ ਹੀ ਕੰਮ ਸ਼ੁਰੂ ਕਰੀਏ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਅੱਛਾ ਲੱਗਦਾ ਮਿਊਜਿਕ ਸੁਣਨਾ ਵੀ ਉਹਦੇ ਮੂਡ ਤੇ ਹੁੰਦਾ। ਕਿ ਬਈ ਮੂਡ ਕੀ ਓਹ ਸਾਡਾ ਸੈਟ ਹੁੰਦਾ ਹੈ ਤਾਂ ਹੀ ਮਿਊਜਿਕ ਸੁਣ ਲਓ। ਅਗਰ ਖੁਸ਼ ਹੈ ਤਾਂ ਵੀ ਮਿਊਜਿਕ ਸੁਣ ਲਓ। ਬਸ ਇਹੀ ਚੱਲਦਾ ਰਹਿੰਦਾ
ਇਹੀ ਤੁਸੀਂ ਨਾ ਇੱਕ ਸਪੀਕਰ ਲਾ ਕੇ ਰੱਖ ਲਓ। ਫੇਰ ਤੁਹਾਨੂੰ ਇੰਨਾ ਇੰਟਰਸਟ ਹੈ ਨਾ ਜੇ ਲਾਈਟ ਵੀ ਗਈ ਹੋਵੇ ਤਾਂ -ਤਾਂ ਤੁਸੀਂ ਤਾਂ ਵੀ ਸੁਣ ਲੋ
ਹਾਂ। ਉਹ ਜਿਹੜਾ ਬਿਨਾਂ ਲਾਈਟ ਵਾਲਾ ਆਉਂਦਾ ਬਲੂਟੂਥ ਵਾਲਾ
ਵੀ ਉਹ ਲੈ ਕੇ ਰੱਖਲੋ। ਉਹ ਸਭ ਧਰ ਵਧੀਆ ਆਵਾਜ਼ ਵੀ ਵਧੀਆ ਹੈਗੀ ਤੇ ਨਾਲੇ ਆਪਣਾ ਬਿਨਾਂ ਲਾਈਟ ਤੋਂ ਵੀ ਚੱਲਦਾ ਹੈਗਾ
ਅੱਛਾ। ਹੈਗਾ ਸੀ ਪਹਿਲੇ ਮੇਰੇ ਕੋਲ ਛੋਟਾ ਜਿਹਾ ਸੀ। ਜਿੱਦਾਂ ਕੀ ਸਫ਼ਰ ਵਗੈਰਾ ਵਿੱਚ ਲੈ ਕੇ ਕੇ ਜਾਣਾ ਹੋਏ ਨਾ। ਤੇ ਤਾਂ ਆਪਾਂ ਲੈ ਕੇ ਜਾਂਦੇ ਸੀ। ਆਹੁ
ਤੇ ਨਹੀਂ ਵੱਡੇ ਤਾਂ ਕਿੱਥੇ ਸੰਭਾਲ
ਸੰਭਾਲੇ। ਹਾਂ ਹੈਗੇ ਹੈ। ਪੂਰਾ ਉਹ ਬੱਚਿਆਂ ਨੇ ਆਪਣਾ ਥੀਏਟਰ ਰੱਖਿਆ ਹੋਇਆ ਪੂਰਾ ਪਰ ਉਹ ਕੌਣ ਇੰਨਾ ਸਿਆਪਾ ਪਾਏ। ਉਹ ਮੇਰੇ ਵਸ ਦਾ ਨਹੀ ਹੈਗਾ
ਨਾ- ਨਾ ਉਹ
ਉਹ ਏਡਾ ਖਲੇਰਾ। ਜਗ੍ਹਾ ਏਡੀ ਘੇਰਦੇ ਆ। ਉਹ ਤੇ ਏਡੀ ਜਗ੍ਹਾ ਹੁੰਦੀ ਹੈ ਨੀ ਘਰ ਚ। ਇੰਨੇ ਵੱਡੇ -ਵੱਡੇ ਥੀਏਟਰ ਲਿਆ ਕੇ ਰੱਖੇ ਹੋਏ ਆ। ਬੱਚਿਆਂ ਨੇ
ਸਹੀ ਗੱਲ ਐ ਔਈ ਗੱਲ ਐ ਨਾ ਉਹ ਛੋਟਾ ਜਿਹਾ ਜਿੱਥੇ ਮਰਜ਼ ਲੈ ਜਾਓ ਜਿੱਥੇ ਬਾਰ ਜਾਣਾ ਬਾਰ ਈ ਲੈ ਜਾਓ ਘਰੇ ਵੀ ਉਹ ਸਹੀ ਹੈਗਾ
ਹਾਂ, ਪਤਾ ਕੀ ਐ ਸਵੇਰੇ ਉੱਠਦੇ ਈ ਆਪਾਂ ਦੀ ਰੂਟੀਨ ਐ ਸਵੇਰੇ ਉੱਠਦੇ ਈ ਆਪਣਾ ਥੋੜੇ ਉਹ ਲਾ ਤੇ ਭਗਵਾਨ ਜੀ ਦੇ ਭਜਨ-ਭੂਜਨ ਲਾ ਤੇ। ਘਰ ਵਿੱਚ ਥੋੜ੍ਹੀ ਜੀ, ਪੋਜ਼ਟੀਿਵਿਟੀ ਵੀ ਆਦੀ ਆ ਉਹਦੇ ਨਾਲ ਭਗਵਾਨ
ਉਹਦੇ ਨਾਲ ਵੀ ਮਾਇੰਡ ਬੜਾ ਫਰੈਸ਼ ਹੁੰਦਾ।
ਹਾਂ ਉਹ ਸੁਣਦੇ ਈ ਇੱਕਦਮ ਦਿਮਾਗ ਫਰੈਸ਼ ਬਿਲਕੁਲ ਕੁੱਲ, ਆਪਾ ਤੇ ਤੇ ਰੂਟੀਨ ਈ ਆਹੀ ਆ ਸਵੇਰੇ ਵੀ ਮਿਊਜਿਕ ਲਾ ਦਿੰਨੇ ਆ ਆਈਓ ਭਜਨ ਚੱਲਦੇ ਰਹਿੰਦੇ ਆ ਸਾਰਾ ਦਿਨ। ਫੇਰ ਉਸ ਤੋਂ ਬਾਅਦ ਥੋੜਾ ਜਿਹਾ, ਹਾਂਜੀ। ਤੇ ਥੋੜ੍ਹਾ ਜਿਹਾ ਏਹੀ ਐ ਦੁਪਹਿਰੀ ਥੋੜੇ ਆਪਣੇ ਕੰਮ-ਕੁਮ ਕਰਨ ਲੱਗਿਆ ਤੇ ਤਾਂ ਫੇਰ ਮਿਊਜਿਕ ਗਾਣੇ ਗੁਣੇ ਸੁਣ ਲਓ, ਉਸ ਤੋਂ ਬਾਅਦ ਫਿਰ ਸਾ਼ਮੀ ਫਿਰ ਉਹੀ, ਭਜਨ ਕੀਰਤਨ ਅੰਮ੍ਰਿਤਸਰ ਤੋਂ ਆਦਾ ਲਾਈਵ ਟੈਲੀਕਾਸਟ ਓਲਾ
ਹਾਂਜੀ-ਹਾਂਜੀ, ਇਹ ਬੜਾ ਆਨੰਦ ਬੜਾ ਆਨੰਦ ਮਿਲਦਾ ਐ ਚੀਜ਼ਾਂ ਸੁਣ ਕੇ ਨਾ ਨਾਲੇ ਘਰ ਚ ਪੋਜ਼ਟਿਵੀ ਵੀ ਰਹਿੰਦੀ ਐ ਨਾਲੇ ਆਪਣਾ ਮਨ ਵੀ ਸ਼ਾਂਤ ਰਹਿੰਦਾ।
ਬਿਲਕੁਲ ਹਾਂਜੀ-ਹਾਂਜੀ, ਤੇ ਆਪਾਂ ਨੇ ਆਹ ਚੀਜ਼ ਬੋਤ ਦੇਖੀ ਐ। ਕਿ ਜਿੱਦਾਂ ਮਤਲਬ ਆਹ ਚੀਜ਼ ਲਾਈਏ ਨਾ ਤੇ ਘਰ ਵਿੱਚ ਮਤਲਬ ਜਿਵੇਂ ਕਹਿੰਦੇ ਆ ਨਾ ਕੀ ਨੈਗੇਟਿਵਿਟੀ ਨਕਾਰਾਤਮਕ ਚੀਜ਼ਾਂ ਨੀ ਆਂਦੀਆਂ। ਆਹ ਚੀਜ਼ ਮੈਂ ਬੋਤ ਫੀਲ ਕੀਤੀ ਐ। ਕਿ ਆਹ ਗੱਲ ਹਾਂ, ਹੁੰਦੀ ਐ ਜਿੱਦਾਂ ਕ ਜਿਸ ਦਿਨ ਆਪਾਂ ਨਈ ਲਾਈਏ ਨਾ ਜੀਦਾ। ਹਨੂੰਮਾਨ ਚਲੀਸਾ ਵੀ ਕਹਿੰਦੇ ਆ ਲਾਇਆ ਕਰੋ। ਕੋਈ ਕਹਿੰਦਾ ਕੁੱਛ ਡਰਾ ਕੋਈ ਵੀ ਪਾਠ ਐ ਪਾਠ ਤਾਂ ਦੇਖੋ ਬੋਤ ਵਧੀਆ ਹੁੰਦਾ ਹਰ ਕੋਈ ਪਾਠ ਈ, ਚੰਗਾ ਹੁੰਦਾ ਪਾਠ ਤੇ ਕੋਈ ਮਾੜਾ ਨੀ ਹੁੰਦਾ। ਤੇ ਤਾਂ ਕਰਕੇ ਘਰ ਵਿੱਚ ਮਤਲਬ ਆਹ ਮੈਂ ਦੇਖਿਆ ਨੋਟਿਸ ਕੀਤਾ। ਕਿ ਵਾਕਈ ਬਹੁਤ ਜ਼ਿਆਦਾ ਇਫੈਕਟਿਵ ਹੈਗੀਆ ਆਹ ਚੀਜ਼ਾਂ।
ਹੋਰ ਲਾਣੀ ਚਾਹੀਦੀ ਸਭ ਨੂੰ ਆਪਣੇ ਘਰਾਂ ਹਨਾ। ਅੱਜ ਕਲ ਤਾਂ ਐਕਸਰਸਾਈਜ਼ ਜਿਹੜੀ ਹੁੰਦੀ ਆ ਉਹ ਵੀ ਮਿਊਜਿਕ ਲਾ ਕੇ ਹੁੰਦੀ ਐ। ਏਦਾਂ ਲੋਕੀ ਐਕਸਰਸਾਈਜ਼ ਕਰਦੇ ਆ।
ਹਾਂਜੀ, ਆ ਜੁੰਬੋ ਜਿਵੇਂ ਜੂ ਜੁੰਬੋ ਹੁੰਦਾ ਉਹ ਵੀ ਮਿਊਜਿਕ ਤੇ ਈ ਹੁੰਦਾ, ਹਾਂਜੀ-ਹਾਂਜੀ।
ਉਹ ਵੀ ਬਿਨਾਂ ਮਿਊਜਿਕ ਤੋਂ ਨੀ ਅੱਜ-ਕੱਲ ਬਣਨਾ।
ਹਾਂ ਤੇ ਉਹੀਓ ਮੂਡ-ਮੂਡ ਵੀ ਬਣ ਜਾਂਦਾ ਨਾ ਚੀਜ਼ਾਂ ਕਰਨ ਤੇ ਫਿਰ ਮੂਡ ਵੀ ਬਣ ਜਾਂਦਾ।
ਹਾਲੇ ਮੈਂ ਪੁੱਛਣਾ ਈ ਸੀ ਮੈਂ ਕਿਹਾ ਸਾਡੇ ਇੱਧਰ ਹੈਗੀ ਐ? ਚੁੰਬਾ ਕਲਾਸਿਸ ਤੇ ਯੋਗਾ ਕਲਾਸਿਸ ਹੈਗੀ ਐ। ਤੇ ਹਾਂਜੀ-ਹਾਂਜੀ ਤੇ ਉਹ ਤਾਂ ਮਤਲਬ ਟਾਈਮ ਸਵੇਰ ਤੋਂ ਸ਼ੁਰੂ ਹੋ ਜਾਂਦੀ ਐ ਸਵੇਰੇ ਸਾਢੇ ਛੇ ਵਜੇ ਤੱਕ।
ਹੂੰ-ਹੂੰ,
ਸ਼ਾਮੀ ਤੱਕ ਹੁੰਦੀ ਐ, ਸ਼ਾਮੀ ਛੇ, ਛੇ ਸਾਢੇ ਛੇ ਵਜੇ ਤੱਕ ਹੁੰਦੀ ਐ। ਤੁਸੀ ਕਦੇ ਵੀ ਜੋਇਨ ਕਦੇ ਕਰ ਕਿਸ ਟਾਈਮ ਤੱਕ ਬਾਅਦ ਜੁਆਇਨ ਕਰ ਸਕਦੇ ਓ। ਤੇ ਮੈਂ ਕਿਆ ਪੁੱਛਾਂਗੀ, ਕਿਉਕਿ ਏਦਾਂ ਤੋਂ ਘਰੇ ਐਕਸਰਸਾਇਜ਼ ਵਗੈਰਾ ਨੀਂ ਹੋ ਪਾਂਦੀ।
ਘਰੇ ਤੇ ਓਹੀ ਹੁੰਦਾ ਘਰ ਦੇ ਝੰਜਟ
ਸਈ, ਸਈ ਗੱਲ ਐ, ਸਰੀਰ ਏਦਾਂ ਈ, ਏਦਾਂ ਈ ਖ਼ਰਾਬ ਹੋਈ ਜਾਂਦਾ ਐ। ਘਰੇ ਕੰਮ ਕਾਰ ਕਰਕੇ, ਆਪਣੇ ਲਈ ਟਾਈਮ ਨੀਂ ਮਿਲਦਾ, ਨੀਕਾਲਨਾਂ ਪਏਗਾ ਸਾਨੂੰ ਜਾਂਦੇ ਸੀ ਸਵੇਰੇ ਤੇ ਓ ਸਵੇਰੇ-ਸਵੇਰੇ ਉਠਿਆ, ਉੱਠਿਆ ਨੀਂ ਜਾਂਦਾ ਸੀ। ਸਕੂਲ ਵਗੈਰਾ ਦਾ ਟਾਈਮ ਬੱਚਿਆਂ ਦਾ।
ਤੇ ਸ਼ਾਮੀ ਕੀ ਟਾਈਮ ਦੱਸਿਆ ਤੁਸੀਂ
ਸ਼ਾਮੀ ਛੇ, ਸਾਢੇ ਛੇ ਵਜੇ ਤੱਕ ਹੁੰਦਾ ਐ। ਕਦੇ ਵੀ ਜੁਆਇਨ ਕਰ ਸਕਦੇ ਓ ਤੁਸੀਂ। ਅਲੱਗ-ਅਲੱਗ ਬੈਚ ਹੈਗੇ ਨੇਂ, ਇੱਕ ਡੇਢ ਘੰਟੇ ਦਾ ਬੈਚ ਹੋਏਗਾ ਓਦੇ ਚ ਮਤਲ ਯੋਗਾ ਕਲਾਸਿਸ ਵੀ ਹੈਗੀ ਐ।
ਹਾਂਜੀ।
ਕਲਾਸਿਸ ਵੀ ਹੈਗੀ ਐ ਤੇ ਐਕਸਰਸਾਈਜ਼ ਵੀ ਹੈਗੀ ਐ। ਜੇੜਾ ਤੁਸੀਂ ਗੇਮ ਖੇਡਣਾ ਚਾਓ, ਕਰ ਸਕਦੇ ਓ। ਤੇ ਅਹ ਕੀ ਨਾਮ ਹਜ਼ਾਰ ਰੁਪਏ ਫੀਸ ਹੈਗੀ ਏ ਮਹੀਨੇ ਦੀ।
ਓ ਅੱਛਾ, ਅੱਛਾ। ਫੀਸ ਵੀ ਕੋਈ ਜ਼ਿਆਦਾ ਨਈਂ ਹੈਗੀ। ਦੇਖੀ ਜੇ ਤੇ ਹਜ਼ਾਰ ਰੁਪਏ ਕੀ ਹੁੰਦਾ, ਬੰਦਾ ਓਦਾਂ ਈ ਖਾ ਜਾਂਦਾ।
ਸਈ ਗੱਲ ਸਰੀਰ ਨਾਂ ਫਿੱਟ ਨ੍ਹੀਂ ਰੈਂਦਾ, ਅੱਜ-ਕਲ ਨਾਂ ਦਰਦੇ ਸਰੀਰਾਂ ਚ ਬੜੀ ਹੋਈ । ਹੋਣ ਜਾਂਦੀਆਂ ਨੇਂ, ਦਵਾਈਆਂ ਸਰੀਰ ਅੱਜ-ਕਲ ਨਾਂ ਤੇ ਓਹੀ ਏ ਕੀ ਡਾਕਟਰ ਨੇ ਏਹੀ ਦੱਸਿਆ ਕਿ ਆਪਣੇ ਉੱਤੇ ਧਿਆਨ ਦੋ ਥੋੜਾ, ਐਕਸਰਸਾਈਜ਼ ਵਗੈਰਾ ਕਰਿਆ ਕਰੋ, ਹੁਣ ਘਰੇ ਕਿਥੇ ਟਾਈਮ ਮਿਲਦਾ ਐਕਸਰਸਾਈਜ਼
ਘਰੇ ਨ੍ਹੀਂ ਮਿਲਦਾ ਤੇ ਉੱਦਮ ਨਾਲ ਇੱਕ ਦੂਜੇ ਦੇ ਉੱਦਮ ਨਾਲ ਫਿਰ ਵੀ ਬੰਦਾ ਚਲਾ ਜਾਂਦਾ ਐ।
ਦੇ ਕੋਈ ਸਾਥ ਹੋਵੇ ਨਾਂ ਤੇ ਬੰਦਾ ਚਲਾ ਵੀ ਜਾਂ ਅਕੇਲੇ ਦਾ ਬੰਦੇ ਦਾ ਸਾ ਨਈਂ ਜਾ ਪਾਂਦਾ ਮੈਂ ਕਿਆ ਚਲੋ
ਕੋਈ ਨੀਂ ਕੋਈ ਨ੍ਹੀਂ ਤੁਸੀਂ ਤਿਆਰ ਹੋਵੋ ਤਾਂ ਮੈਂ ਤੁਆਡੇ ਨਾਲ ਚੱਲ ਪਊਂਂਗੀ ਮੈਂ ਵੀ ਮੇਰੇ ਵੀ ਗੋਡੇ-ਗੁਡੇ ਬੜੇ ਦਰਦ ਹੁੰਦੇ ਐ, ਤੇ, ਫਿਰ ਮੈਂ ਵੀ
ਦੂਰ ਵੀ ਨ੍ਹੀਂ ਹੈਗਾ, ਪੰਜ-ਦਸ ਮਿੰਟ ਦਾ ਰਸਤਾ ਹੈਗਾ।
ਆਹ ਤੇ ਏਨਾਂ ਤੇ ਬੰਦਾ ਪੈਦਲ ਵੀ ਚੱਲ ਲੈਂਦਾ ਕੀ ਐ ਕੋਈ ਦੂਰ ਜਿੱਥੇ ਜਾਣਾ, ਤੇ ਓਥੇ ਜਾਣਾ ਈ ਆ।
ਸਹੀ ਗੱਲ ਏ, ਕੇ ਪੁੱਛਾਂਗੀ ਭਾਬੀ ਨੂੰ ਜੇ
ਹਂ।
ਹਾਂ ਚੱਲ ਪਾਾਂਗੇ। ਹੋਰ ਇੱਕ-ਦੂ ਨੂੰ ਮੈਂ ਪੁੱਛ ਲੂੰਗੀ, ਮੇਰੀ ਹੋਰ ਸਹੇਲੀਆਂ ਹੈਗੀਆਂ। ਓਨਾਂ ਨੂੰ ਪੁੱਛ ਲੂੰਗੀ ਮੈਂ ਜੇ ਓ ਵੀ ਜਾਂਦੀਆਂ ਤਿਆਰ। ਹਾਂ, ਓ ਵੀ ਚੱਲ ਪਊਗੀ।
ਉਦੋਂ ਆਪਾਂ ਜੁਆਇਨ ਕਰ ਲਾਂਗੇ ਨਾਂ, ਇੰਨੇ ਚ ਹੋਰ ਆਨੂੰ ਪੂਛ ਲੋ ਜੇੜੇ ਜਾਂਦੇ ਨੇਂ।
ਹਾਂ, ਕੋਈ ਨੀਂ। ਤੇ ਫਿਰ ਤੁਸੀਂ ਟਾਈਮ ਨਾਂ ਪੰਜ ਵਜੇ ਦਾ ਰੱਖ ਦੇਣਾ ਕਿਉਂਕਿ ਪੰਜ ਤੋਂ ਸ ਛੇ ਸਾਢੇ ਛੇ ਤੱਕ ਮਸਾਂ ਤਾਂ ਹੀ ਹੋਏਗੀ। ਚਾਰ ਵਜੇ ਧੁੱਪ ਬਹੁਤ ਹੁੰਦੀ ਹੈ ਹਾਂਜੀ। ਹਾਂਜੀ-ਹਾਂਜੀ
ਹਾਂ ਕੋਈ ਨੀ ਮੈਂ ਨਾ ਪੰਜ ਵਜੇ ਦਾ ਟਾਈਮ ਦੱਸਾਂਗੀ ਫਿਰ ਉਹਨਾਂ ਨੂੰ
ਹਾਂ ਪੰਜ ਵਜੇ ਦਾ ਟਾਈਮ ਠੀਕ ਹੈ ਤੇ ਉਹਦੇ ਵਿੱਚ ਹੀ ਮਤਲਬ ਇਹ ਯੋਗਾ ਵੀ ਕਰਾਉਂਦੇ ਆ।
ਹਾਂਜੀ-ਹਾਂਜੀ ਯੋਗਾ ਕਲਾਸਿਸ ਹੈ ਤੇ ਐਕਸਸਾਈਜ਼ ਹੈਗੀ ਹੈ ਤੇ ਜੁਬਾ ਹੈਗੀ ਹੈ।
ਅੱਛਾ-ਅੱਛਾ ਮਲਟੀ ਮਲ ਹੋ ਗਈ ਨਾਂ ਮਲਟੀ ਕਲਾਸਿਸ ਹੋ ਗੀਆਂ ਅੱਛ
ਰਾਜੇ ਕਿਸੇ ਦਿਨ ਦੂਜੇ ਦਾ ਰਾਜੇ।
ਹਾਂ ਠੀਕ ਹੈ। ਵਧੀਆ ਫਿਰ ਤੇ ਵਧੀਆ ਹੈਗਾ ਫਿਰ ਤੇ।
ਹਾਂ ਮੈਂ ਉਹੀ ਕਿਹਾ ਮੈਂ ਕਿਹਾ ਪੁੱਛਾਂ ਵੀ
ਦੇਖੋ ਆਪਣੇ ਸਰੀਰ ਤੇ ਆਪਾਂ ਲੋਕਾਂ ਨੇ ਧਿਆਨ ਦੇਣਾ ਕਿਸੇ ਨੇ ਨੀ
ਸਹੀ ਗੱਲ ਏ ਸਹੀ ਗੱਲ ਏ ਅੱਧ
ਵੱਧਦੀ ਜਾ ਰਹੀਏ ਹੁਣ ਏ ਥੱਲੇ ਚੋਕੜੀ ਮਾਰ ਕੇ ਨਹੀਂ ਬੈਠਾ ਜਾਂਦਾ
ਲੋਕ ਕਿਵੇਂ ਕਿਵੇਂ ਬਹਿ ਜਾਂਦੇ ਸੀ ਗਰਮੀ ਤੇ ਮੈਂ ਨਹੀਂ ਦੇਖਦਾ ਸੀ ਉਹ ਪਸੀਨਾ ਨਿਕਾਲ ਦੇ ਸਰੀਰ ਤੋਂ ਏ ਕੀਨੇ ਹੁਣ ਦੱਸ ਏਸੀ ਕਿੱਥੇ ਹੁੰਦਾ ਸੀ।
ਹਾਂਜੀ ਹਾਂਜੀ ਸਹੀ ਬਿਮਾਰੀਆਂ ਤੇ ਸਾਰੀਆਂ ਫੈਸਿਲਿਟੀਆਂ ਹੀ ਖਾ ਗਈਆਂ ਸਾਡੀਆਂ
ਹੂੰ ਹਾਂ ਹੁਣ ਤਾਂ ਜ਼ਰੂਰਤ ਹੈਗੀ ਹੈ ਬਹੁਤ ਜ਼ਿਆਦਾ ਸਰੀਰ ਨੂੰ ਨਾ
ਹੂੰ,,,
ਕਰੀਏ ਜੁੰਬਾ ਕਲਾਸਿਸ ਜੁਆਇਨ ਕਰੀਏ।
ਹਾਂਜੀ ਸਹੀ ਕਹਿ ਰਹੇ ਹੋ ਤੁਸੀਂ ਕੋਈ ਨੀ ਮੈਂ ਆਪਣੀਆਂ ਸਹੇਲੀਆਂ ਨੂੰ ਵੀ ਪੁੱ ਪੁੱਛ ਲੂੰਗੀ ਜੇ ਉਹ ਆਪਾਂ ਲੋ ਵੈਸੇ ਤੇ ਉਹ ਮਨਾ ਨੀ ਕਰਨਗੀਆਂ ਇੱਕ ਵਾਰ ਫ਼ਿਰ ਵੀ ਉਹਨਾਂ ਨੂੰ ਪੁੱਛ ਕੇ ਮੈਂ ਤੁਹਾਨੂੰ ਕੱਲ ਦੱਸਣੀ ਆ। ਜਿੱਥੇ ਟਾਈਮ ਤੁਸੀਂ ਪੰਜ ਵਜੇ ਦਾ ਹੀ ਰੱਖਣਾ
ਠੀਕ ਹੈ ਠੀਕ ਹੈ ਤੁਸੀਂ ਨਾ ਹਾਂ ਚੱਲ ਠੀਕ ਹੈ ਸਤਿ ਸ਼੍ਰੀ ਅਕਾਲ ਜੀ